ਹੈਲੋ
ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ?
ਬਸ ਵਧੀਆ ਜੀ ਹੋਰ ਕੀ ਕਰ ਰਹੇ ਹੋ?
ਬਸ ਕੁਛ ਨਹੀਂ ਬੈਠੇ ਸੀ।
ਅੱਛਾ-ਅੱਛਾ, ਅੱਜ ਕਿਵੇਂ ਯਾਦ ਆਈ ਮੇਰੀ?
ਪੁੱਛਣਾ ਸੀ ਤੁਹਾਡੇ ਉੱਧਰ ਫੈਸਟੀਵਲ ਕਿਵੇਂ ਮਨਾਉਦੇ ਨੇ?
ਅੱਛਾ ਸਾਡੇ ਇਧਰ ਐਗਜੈਕਟ ਮੈਂ ਕਿਹੜਾ ਵਾਲਾ ਫੈਸਵਲ ਦੱਸਾਂ? ਤੁਹਾਨੂੰ ਚਲੋ ਮੈਂ ਇੱਕ-ਇੱਕ ਕਰਕੇ ਸਾਰੇ ਦੱਸ ਦਿੰਦੀ ਹਾਂ। ਕਿਉਂਕਿ ਸਾਡੇ ਇੱਧਰ ਨਾ ਬਹੁਤ ਹੀ ਖੂਬਸੂਰਤ ਨਾਲ ਮਨਾਏ ਜਾਂਦੇ ਨੇ ਸਾਰੇ ਫੈਸਟੀਵਲ ਸਭ ਤੋਂ ਪਹਿਲਾਂ। ਪਹਿਲਾਂ ਜਿਵੇਂ ਲੋਹੜੀ ਆਉਂਦੀਆਂ ਸਾਡੀ ਜਨਵਰੀ ਵਿੱਚ। ਸਭ ਤੋਂ ਪਹਿਲਾਂ ਤੇ ਅਸੀਂ ਤੇ ਲੋਹੜੀ ਵੈਸੇ ਤਾਂ ਇੱਧਰ ਸਭ ਆਪਣਾ ਏਦਾਂ। ਹੁੰਦਾ ਸਾਰੇ ਨਾ ਆਪਣੇ ਘਰਾਂ ਦੇ ਅੰਦਰ ਹੀ ਮਨਾਉਂਦੇ ਨੇ।
ਅੱਛਾ।
ਬਟ ਜੋ ਮਜ਼ਾ ਸਾਰੇ ਮਹੱਲੇ ਨਾਲ ਆਂਦਾ ਆ ਨਾ ਉਹ ਕਿਸੇ ਨਾਲ ਨਹੀਂ ਆਂਦਾ। ਸਾਡੇ ਇੱਧਰ ਲਾਸਟ। ਟਾਈਮ ਕਿਸੇ ਬੱਚੇ ਦੀ ਸੀ ਫਸਟ ਲੋਹੜੀ ਤੇ ਆਪਾਂ ਕੀ ਕੀਤਾ ਸਵੇਰੇ ਉਹ। ਉਨ੍ਹਾਂ ਨੇ ਢੋਲ ਵਜਾਇਆ ਠੀਕ ਹੈ ਤੇ। ਸਭ ਸਾਰਿਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਫਸਟ ਲੋਹੜੀ ਦੀ। ਤੇ ਫਿਰ ਦੁਪਹਿਰ ਨੂੰ ਬਸ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ। ਸ਼ਾਮ ਦਾ ਤੇ ਦੁਪਹਿਰ ਨੂੰ ਉਹਨਾਂ ਨੇ ਡੀ ਜੇ ਵਗੈਰਾ ਲਾ ਤੇ ਤੇ ਆਪਾਂ ਫਿਰ ਲੰਚ ਕੀਤਾ। ਦੇ ਘਰ ਹੀ ਫੇਰ ਫੁੱਲਝੜੀਆ ਸੋਰੀ। ਕੀ ਨਾਮ ਹੈ ਰੇਵੜੀਆਂ, ਰੇਵੜੀਆਂ, ਫੁੱਲੇ। ਮੂੰਗਫਲੀਆਂ ਇਹ ਸਭ ਲੈ ਕੇ ਆਏ ਅਸੀ। ਤੇ ਲੱਕੜਾਂ ਆਈਆਂ ਤੇ ਲੱਕੜਾਂ ਵਾਲੀਆਂ। ਫਿਰ ਮੱਥਾ ਟੇਕਿਆ ਸਾਰਿਆਂ ਨੇ ਤੇ ਦੋ। ਦੋ ਦੋ ਪਹਿਲੇ ਤਾਂ ਜਿਹੜੇ ਮਤਲਬ ਨਵੇਂ ਵਿਆਹੇ ਜੋੜੇ ਸੀ ਉਹਨਾਂ ਨੇ ਪਰਿਕਰਮਾ। ਕੀਤਾ ਤੇ ਉਸ ਤੋਂ ਬਾਅਦ ਸਾਰਿਆਂ ਨੇ ਕਰਕੇ ਨਾ। ਪਰਿਕਰਮਾ ਕੀਤਾ ਬਸ ਫਿਰ ਉਸ ਤੋਂ ਬਾਅਦ ਕੀ ਨਾਮ ਉਹਦਾ। ਸਭ ਨੇ ਡਿਨਰ ਕੀਤਾ ਡਾਂਸ ਕੀਤਾ ਬਹੁਤ ਇੰਜੋਏ ਕੀਤਾ ਸਾਰਿਆਂ ਨੂੰ ਫੋਨ ਵੀ ਕਰਦੇ ਹਾਂ ਵੈਸੇ ਤੇ ਲੋਹੜੀ ਦੀ ਵਧਾਈ ਦਾ ਉੱਥੇ ਤੁਹਾਡੇ ਉੱਥੇ ਕਿਵੇਂ ਮਨਾਈ
ਸਾਡੇ ਮਤਲਬ ਜਿਹਦੇ ਨਵਾਂ ਬੇਬੀ ਹੋਇਆ ਹੁੰਦਾ ਜਾਂ ਨਵਾਂ ਵਿਆਹ ਹੋਇਆ ਹੁੰਦਾ ਨਾ ਉਹਦੇ ਮਤਲਬ ਦਸ ਪੰਦਰਾਂ ਦਿਨ ਪਹਿਲਾਂ ਲੋਹੜੀ ਵੰਡਦੇ ਨੇ ਗਲੀਆਂ ਚ ਮਤਲਬ ਪੂਰੇ ਪਿੰਡ ਚ ਜਿਵੇਂ ਮਤਲਬ ਮੂੰਗਫਲੀਆਂ ਹੋ ਰਿਉੜੀਆਂ ਹੋ ਗਈਆ ਉਹ ਦੋਨੇ ਮਿਕਸ ਕਰਕੇ ਨਾ ਸਾਰੀਆਂ ਆਂਟੀਆਂ ਮਤਲਬ ਇੱਕ ਇੱਕ ਦੂਜੇ ਦੇ ਘਰੇ ਵੰਡਦੀਆਂ ਨੇ
ਅੱਛਾ ਅੱਛਾ ਤੁਹਾਡੇ ਉੱਥੇ ਮਿਕਸ ਕਰਕੇ ਬਣਦੇ ਨੇ ਸਾਡੇ ਨਾ ਪਤਾ ਕੀ ਹੁੰਦਾ ਇੱਥੇ ਪਹਿਲਾਂ ਤੋਂ ਹੀ ਨਾ ਪੈਕਟ ਬਣੇ ਹੁੰਦੇ ਨੇ
ਤੇ ਸਾਡੇ ਪਹਿਲਾਂ ਵੀ ਵੰਡਦੇ ਪੰਦਰਾਂ ਵੀਹ ਦਿਨ ਪਹਿਲਾਂ ਨੀ ਦਿੰਦੇ ਉਹ ਤੇ ਸਾਨੂੰ ਉਸੇ ਦਿਨ ਹੀ ਦਿੰਦੇ ਤਿਉਹਾਰ। ਅਗਲੇ ਦਿਨ ਜਾਂ ਸਵੇਰੇ ਏਦਾਂ ਹੋ ਜਾਂਦਾ ਗੱਚਕ ਦੇ ਜਾਂਦੇ ਨੇ ਉਹ ਡੱਬਾ ਗੱਚਕ ਦਾ ਜਿਵੇਂ ਕਿਸੇ ਬੇਬੀ ਬੱਚਾ ਹੋਇਆ ਹੁੰਦਾ ਜਾਂ ਫਿਰ ਨਵਾਂ ਵਿਆਹੇ ਤੇ ਡੱਬਾ ਦੇ ਜਾਂਦੇ ਨੇ ਗੱਚਕ ਦਾ ਤੇ ਰਾਤੀ ਫਿਰ ਸਾਨੂੰ ਫੁੱਲੇ ਵਗੈਰਾ ਮਿਲਦੇ ਨੇ।
ਸਾਡੇ ਤਾਂ ਦਸ ਪੰਦਰਾਂ ਦਿਨ ਪਹਿਲਾਂ ਹੀ ਸਾਰੇ ਘਰਾਂ ਚ ਵੰਡਣੇ ਸ਼ੁਰੂ ਹੋ ਜਾਂਦੇ ਨੇ।
ਅੱਛਾ ਬਸ ਫਿਰ ਉਸ ਤੋਂ ਬਾਅਦ ਵਿਸਾਖੀ ਆਉਂਦੀ ਵਿਸਾਖੀ ਤੇ ਦੇਖੋ ਸਾਰੇ ਵਿਸਾਖੀ ਵਿੱਚ ਤੇ ਤੋਂ ਪਹਿਲਾਂ ਤੇ ਗੁਰਦੁਆਰੇ ਸਹਿਬ ਜਾਂਦੇ ਸੀ ਮੱਥਾ ਟੇਕਣ ਕੀਰਤਨ ਸੁਣਦੇ ਹਾਂ ਤੇ ਸਾਡੇ ਇਥੇ ਗੁਰਪੁਰਬ ਅਹ ਨਗਰ ਕੀਰਤਨ ਤਾਂ ਨਿਕਲਦਾ ਪੰਜ ਪਿਆਰੇ ਤਿਆਰ ਹੁੰਦੇ ਨੇ, ਨਗਰ ਕੀਰਤਨ ਨਿਕਲਦਾ ਤੇ ਗੁਰਸਾਨਾਲ ਨਾਲ ਹੀ ਨਾ ਗੁਰਦੁਆਰੇ ਸਾਹਿਬ ਅੰਦਰ ਅਹ ਸੰਗਤਾਂ ਨੂੰ ਜਿਨ੍ਹਾਂ ਨੇ ਅੰਮ੍ਰਿਤ ਛਕਨਾ ਤੇ ਅੰਮ੍ਰਿਤ ਸ਼ੱਕ ਕਰਾਂਦੇ ਨੇ ਜਿਵੇਂ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਚੂਲਾ ਚੁਲਾ ਛੱਕਾਂਦੇ ਨੇ ਹਾਂਜੀ
ਮਨਾਉਂਦੇ ਬਸ ਅਸੀਂ ਸੁਬਾ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਆਂਦੇ ਆ
ਅੱਛਾ, ਅੱਛਾ ਨੀ ਸਾਡੇ ਇੱਥੇ ਤਾਂ ਬਹੁਤ ਰੋਣਕ ਕੀਰਤਨ ਹੁੰਦਾ ਅ ਬੜਾ ਵੱਡਾ ਦਰਬਾਰ ਲੱਗਦਾ, ਕੀਰਤਨ ਦਰਬਾਰ ਲੱਗਦਾ, ਨਗਰ ਕੀਰਤਨ ਵੀ ਕੱਢਿਆ ਜਾਂਦਾ। ਬਹੁਤ ਸੋਹਣੀ ਤਰ੍ਹਾਂ ਮਤਲਬ ਵਿਸਾਖੀ ਮਨਾਈ ਜਾਂਦੀ ਹੈ ਨਾਲੇ ਨਾਲੇ ਫਿਰ। ਫਸਲ ਵੀ ਤੇ ਹੁੰਦੀ ਹੈ ਕਣਕ ਦੀ ਫਸਲ ਹੁੰਦੀ ਹੈ। ਤਾਂ ਉਸ ਚੀਜ਼ ਦੀ ਵੀ ਖੁਸ਼ੀ ਹੁੰਦੀ ਹੈੋ। ਦੇਖੋ ਪਿੰਡਾਂ ਵਰ ਨੂੰ ਆਪਣੀ ਫਸਲ ਦੀ ਖ਼ੁਸ਼ੀ ਹੋ ਰਹੀ ਹੁੰਦੀ ਹੈ ਤੇ ਨਾਲ ਹੀ ਸ਼ਹਿਰਾਂ ਵਿੱਚ ਤੇ ਦੇਖੋ ਗੁਰ ਨਗਰ ਕੀਰਤਨ ਕਰਦੇ ਨੇ, ਲੋਕੀ ਗੁਰਦੁਆਰੇ ਸਾਹਿਬ ਜਾਂਦੇ ਨੇ, ਕੀਰਤਨ ਕਰਦੇ। ਵੀ ਨੇ ਤੇ ਸੁਣਦੇ ਵੀ ਨੇ ਸਾਡੇ ਇੱਥੇ ਨਾ ਮਤਲਬ ਕਿ ਜਿਹੜਾ ਸਾਡਾ ਮਾਹੌਲ ਹੈ। ਇੱਥੇ ਰਾਗੀ ਬਹੁਤ ਨੇ ਤੇ ਮਤਲਬ ਬਹੁਤ ਮਤਲਬ ਕਿ ਹਰ ਇੱਕ ਘਰ ਵਿੱਚ ਕੋਈ ਨਾ ਕੋਈ ਰਾਗੀ ਤੇ ਹੈ ਹੀ ਹੈ।
ਅੱਛਾ ਜੀ
ਸਾਡੇ ਤੇ ਤੇ ਮਤਲਬ ਗੁਰਦੁਆਰੇ ਸਾਹਿਬ ਇੰਨੀ ਰੌਣਕ ਹੁੰਦੀ ਹੈ ਗੁਰਦੁਆਰੇ ਸਾਹਿਬ ਹੀ ਲੰਗਰ ਬਣਦ ਲੋਕੀ ਇੰਨੀ ਸੇਵਾ ਕਰਦੇ ਆ ਮਤਲਬ ਕਿ ਸਾਨੂੰ ਬਾਹਰੋਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਸਾਡੀ ਸੰਗਤ ਹੀ ਇੰਨੀ ਹੋ ਜਾਂਦੀ ਹੈ। ਹਮ ਮਤਲਬ ਇਹ ਇੱਕ ਤਿਉਹਾਰ ਨਾ ਬਹੁਤ ਸ਼ਾਨਦਾਰ ਮਨਾਇਆ ਜਾਂਦਾ ਅਤੇ ਦਿਲ ਵੀ ਕਰਦਾ ਕਿ ਹਾਂ ਇੱਕ ਉਤਸ਼ਾਹ ਹੁੰਦਾ ਨਾ ਜਦੋਂ ਤਿਉਹਾਰ ਆ ਆਉਂਦਾ ਫੇਰ ਸਾਨੂੰ ਕਿ ਹਾਂ ਹੁਣ ਤੇ ਤਿਉਹਾਰ ਆ ਰਿਹਾ ਤੇ ਹੁਣ ਆਪਾਂ ਮਜਾ ਕਰਨਾ ਬਹੁਤ ਇੰਜੋਏ ਕਰਨਾ ਉਸ ਤੋਂ ਬਾਅਦ ਹੋਲੀ ਹੋਲੀ ਥੋੜਾ ਜਿਹਾ ਮੈਨੂੰ ਨਾ ਉਹ ਲੱਗਦਾ ਮਤਲਬ ਕਿ ਨਾ ਲੋਕੀ। ਤਿਉਹਾਰ ਹੈ। ਉਹਨੂੰ ਚੰਗੀ ਤਰ੍ਹਾਂ ਨੀ ਮਨਾਉਂਦੇ ਹੋਲੀ ਨੂੰ।
ਹਾਂ ਜੀ ਹੋਲੀ ਚ ਜਾ।
ਹਾਂ ਬਹੁਤ ਗਾ ਪੈਂਦਾ ਹੈ। ਲੋਕੀ ਗੁਬਾਰੇ ਸੁੱਟਦੇ ਨੇ। ਚਲੋ ਕਲਰ ਲਾਓ। ਤੁਸੀਂ ਰੰਗ ਲਾਓ। ਉਹ ਗੱਲ ਵੱਖਰੀ ਹੈ ਤੇ ਸੁੱਕਾ ਕਲਰ ਲਾਓ। ਤੁਸੀਂ ਮੂੰਹ। ਅੱਜ ਕੱਲ ਤੇ ਪਤਾ ਨੀ ਕਿੰਨੇ ਗੰਦੇ ਗੰਦੇ ਕਲਰ ਆ ਗਏ। ਨੇ ਲੋਕੀ ਤੇ ਜਾਣ ਕੇ ਨਾ ਪੱਕੇ ਕਲਰ ਲੈ ਕੇ ਆਉਂਦੇ ਨੇ। ਲਾਉਣ ਵਾਸਤੇ ਵੀ ਉਹ ਉਹ ਵੀ ਤਾਂ ਦੇਖੋ ਸਾਹਮਣੇ ਵਾਲੇ ਦਾ ਚਿਹਰਾ ਕਿੰਨਾ ਖ਼ਰਾਬ ਕਰ ਰਹੇ ਹੋ ਤੁਸੀਂ।
ਅੱਜ ਕਲ੍ਹ ਤਾਂ ਲੋਕੀ ਉਹ ਉਹਦੀ ਤਵੇ ਦੀ ਕਾਲਖ਼ ਨੀ ਹੁੰਦੀ। ਉਹ ਮੂੰਹ ਤੇ ਲਾਉਂਦੇ ਨੇ।
ਅੱਛਾ। ਤੁਹਾਡੇ ਉੱਥੇ ਏਦਾਂ ਹੁੰਦਾ ਹੈ। ਨਹੀਂ ਸਾਡੇ ਇੱਥੇ ਤੇ। ਬਹੁਤ ਗੰਦ। ਬਹੁਤ ਜ਼ਿਆਦਾ ਗੰਦ ਹੁੰਦਾ। ਇੱਥੇ ਤੇ ਮਤਲਬ ਕਿ ਅ ਇੱਕ ਤਿਉਹਾਰ। ਹੋਲੀ ਦਾ ਤਿਉਹਾਰ ਨੀ ਮੈਨੂੰ ਬਿਲਕੁਲ ਵੀ ਪਸੰਦ।
ਹਮ। ਲੋਕ ਇੱਥੇ ਤੇ ਹੋਲੀ ਨੀ ਪਸੰਦ ਮੈਨੂੰ ਬਾਕੀ ਸਭ ਤੋਂ ਬਹੁਤ। ਇੰਜ ਕਰਦੇ ਹਾਂ। ਉਸ ਤੋਂ ਬਾਅਦ ਜਿੱਦਾਂ ਕਿ ਇਹ ਕੀ ਨਾਮ ਹੈ ਦੀਵਾਲੀ। ਦੀਵਾਲੀ ਤੋਂ ਸਭ ਤੋਂ ਵ। ਵਧੀਆ ਹੁੰਦਾ ਹੈ ਮਤਲਬ ਕਿ ਬਹੁਤ ਇੰਜੋਏ ਕਰਦੇ ਆ।
ਦੀਵਾਲੀ ਤੇ ਸਭ ਦਾ ਫੇਵਰੇਟ ਹੁੰਦਾ ਜੀ।
ਸਭ ਦਾ ਫੇਵਰੇਟ ਹੁੰਦਾ। ਬੱਚਿਆਂ ਵਾਸਤੇ ਖੁਸ਼ੀ ਹੁੰਦੀ ਹੈ ਪਟਾਕੇ ਵਜਾਣੇ ਨੇ ਤੇ। ਬਾਜ਼ਾਰ ਵਿੱਚ ਦੇਖਿਆ। ਬਈ ਇੰਨੀ ਰੌਣਕ ਹੁੰਦੀ ਹੈ। ਇੰਨੀ ਰੌਣਕ। ਬਹੁਤ ਰੌਣਕ ਮਤਲਬ ਕਿ ਨਾ ਦੁਕਾਨ। ਹ ਲੱਗਦਾ ਹੈ ਕਿ ਹਾਂ ਕੋਈ ਤਿਉਹਾਰ ਹੈ ਅੱਜ।
ਹਾਂ ਜੀ ਪਹਿਲਾਂ ਮਤਲਬ ਦੁਸ਼ਹਿਰਾ ਆਉਂਦਾ।
ਹਾਂ ਇਹ ਤੇ ਮੈਂ ਭੁੱਲ ਹੀ ਗਈ ਸੀ ਰਾਮਲੀਲਾ ਵਾਲੀ। ਤੇ ਹਾਂ ਰਾਮਲੀਲਾ। ਤੁਸੀਂ ਜਾਂਦੇ ਹੋ ਦੇਖਣ ਰਾਮਲੀਲਾ?
ਫਿਰ ਇੱਕ ਚਾਚੀ ਤਾੜਕਾ ਦਾ ਸੀ਼ ਸੀਨ ਹੁੰਦਾ ਹੈ।
ਅੱਛਾ। ਉਹ ਤੇ ਸਪੈਸ਼ਲ ਦੇਖਣ ਵਾਲਾ ਹੁੰਦਾ।
ਕਰਨ ਸੌਦਾ ਹੁੰਦਾ ਤਾਂ ਬਹੁਤ ਵਧੀਆ ਹੁੰਦਾ।
ਅੱਛਾ ਅੱਛਾ ਤੁਹਾਡੇ ਨੇੜੇ ਹੀ ਆ ਉੱਥੇ।
ਜੇ ਨੇੜੇ ਆ
ਅੱਛਾ।
ਫੇਰ ਜਦੋਂ ਉੱਠਦਾ ਤਾਂ ਲੱਡੂ ਵੰਡਦਾ ਲੱਡੂ ਸਿੱਟਦਾ।
ਅੱਛਾ।
ਹਾਂ ਜੀ।
ਵਾਹ ਸਾਡੇ ਉੱਥੇ ਤੇ ਬਹੁਤ ਸੋਹਣਾ ਮਨਾਉਂਦੇ ਫਿਰ ਰਾਮਲੀਲਾ। ਸਾਡੇ ਇੱਥੇ ਨਾ ਮਨਾਉਂਦੇ ਆ। ਬਟ ਬਹੁਤ ਦੂਰ ਹੈ ਮਤਲਬ ਕਿ ਨਾ ਬਹੁਤ ਟਾਈਮ ਲੱਗ ਜਾਂਦਾ ਆਉਣ ਜਾਣ ਨੂੰ। ਤੇ ਨਾਲੇ ਫੇਰ ਦੇਖੋ ਆਉਣ ਜਾਣ ਵਿੱਚ ਬੰਦਾ ਥੱਕ ਜਾਂਦਾ ਸਾਡੇ ਇੱਥੇ ਮਤਲਬ। ਨੇੜੇ। ਤੇੜੇ ਨੀ ਹੈਗਾ ਕੋਈ ਵੀ ਕੋਈ ਰਾਮਲੀਲਾ ਵੀ ਕੋਈ ਕਰਕੇ ਦਿਖਾਏ। ਮਤਲਬ ਕੋਈ ਵੀ ਸ਼ੋਅ ਕਰਕੇ ਦਿ। ਹਾਏ।
ਅੱਛਾ।
ਹਮ ਨਾ। ਅੱਛਾ ਅੱਛਾ। ਨਾਲੇ ਸ਼ੋਅ ਫਿਰ ਲਗਦਾ ਵੀ ਤੇ ਰਾਤੀ ਹੈ ਨਾ। ਦਿਨੇ ਤੇ ਲੱਗਦਾ ਨੀ।
ਆ ਦਸ ਤੋਂ ਬਾਰਾਂ।
ਅੱਛਾ ਅੱਛਾ। ਨਹੀਂ ਦਸ ਵਜੇ ਫਿਰ ਤਾਂ ਬਹੁਤ ਲੇਟ ਹੋ ਜਾਂਦੇ। ਸਾਡੇ ਇੱਥੇ ਤੇ ਨਾ ਟੈਂਪੋ ਮਿਲਦਾ ਕੁਝ ਵੀ ਨੀ ਹੁੰਦਾ।
ਹਮ ਆਪ। ਅਪਣੇ ਵਈਕਲ ਤੇ ਜਾਣ ਦਾ ਇਨਾ ਫ਼ਾਇਦਾ ਨੀ ਉੱਥੇ ਨਾ ਸਾਰੇ ਸਾਰੇ ਅਪਣੇ -ਅਪਣੇ ਕੀ ਨਾਮ ਐ ਵਈਕਲ ਆਏ ਹੁੰਦੇ ਨੇ ਐਕਟਿਵਾ ਓ ਗੀ ਬਾਈਕ ਓ ਗੀ ਉਹਦਾ ਉਹਨਾਂ ਤੇ ਆਂਦੇ ਨੇ ਤਾਂ ਕਰਕੇ ਫੇਰ ਨਾ ਉੱਥੇ ਖਿੜਾਣ ਦੀ ਵੀ ਜਗ੍ਹਾ ਨੀ ਹੁੰਦੀ ਤੇ ਨਾਲੇ ਨਾ ਫੇਰ ਡਰ ਵੀ ਲੱਗਦਾ ਕੋਈ ਚ ਚੱਕ ਕੇ ਨਾ ਲੈ ਜੇ ਅੱਜ ਕੱਲ੍ਹ ਨਾ ਸਮਾਂ ਨੀ ਹੈ ਬੰਦੇ ਚੱਕ ਕੇ ਵੀ ਲੈ ਜਾਂਦੇ ਨੇ ਰਸ਼ ਵੇਖ ਕੇ ਨਾ ਲੋਕੀ ਚੱਕ ਕੇ ਲੈ ਜਾਂਦੇ ਨੇ ਇਹ ਸਬ ਚੀਜ਼ਾਂ ਨੂੰ।
ਹਾਂ
ਹੂੰ ਤਾਂ ਤਾਂ ਕਰਕੇ ਅਸੀਂ ਰਾਮ ਲੀਲਾ ਸੁਣੀ ਹੋਈਏ ਅਸੀਂ ਟੀ ਵੀ ਚ ਵੇਖ ਲੈਂਨੇ ਆ ਕਿਉਂਕਿ ਉਸ ਟਾਈਮ ਨਾ ਦੀ ਐ ਰਮਾਇਨ ਆਰੀ ਹੁੰਦੀ ਐ ਤੇ ਆਪਾਂ ਉਵੀ ਉੱਥੇ ਹੀ ਦੇਖ ਲੈਂਨੇ ਆ ਟੀਵੀ ਚ ਈ ਤੇ ਸਾਡੇ
ਮਾਹੌਲ ਤਾਂ ਹੈ ਨੀ ਗਾ ਈ ਜੈਦਾ।
ਹਾਂ, ਇਹ ਤੇ ਹੈ ਕੁਛ ਸਮਾਂ ਚੇਂਜ ਹੋ ਰਿਆ ਨਾ
ਸਮਾਂ ਬਹੁਤ ਚੇਂਜ ਹੋ ਰਿਆ ਪਹਿਲਾਂ ਤਾਂ ਨਾ ਮਤਲਬ ਆਪਾਂ ਬਾਹਰ ਖੇਡ ਰਏ ਹੁੰਦੇ ਸੀ ਕੋਈ ਮਤਲਬ ਡਰ ਨੀ ਹੁੰਦਾ ਸੀ। ਤੇ ਅੱਜ ਕੱਲ ਮਤਲਬ ਬਾਹਰ ਜਾਣ ਵੇਲੇ ਨਾ ਮਤਲਬ ਕਿ ਇੱਕ ਵਾਰ ਸੋਚਣਾ ਪੈਂਦਾ ਕਿ ਹਾਂ ਅਸੀਂ ਬਾਹਰ ਜਾਈਏ ਕੇ ਨਾ? ਜਾਈਏ ਆਪਾਂ ਕਿਸੇ ਦੀ ਸੋਚ ਨੂੰ ਨਹੀਂ ਪੜ ਸਕਦੇ ਨਾ ਕੋੌਣ ਕਿਵੇਂ ਦਾ ਹੈ ਹੈਨਾ ਨਾ? ਆਪਾਂ ਉਹਨਾਂ ਦੇ ਅੰਦਰ ਝਾਂਕ ਕੇ ਦੇਖ ਸਕਦੇ ਆ ਕਿ ਉਹ ਬੰਦਾ ਕਿਵੇਂ ਜਾ ਬਾਹਰੋਂ ਤਾਂ ਬੰਦੇ ਚੰਗੇ ਭਲੇ ਆਉਂਦੇ ਨੇ ਚੰਗੀ ਫੇਸ ਤੇ ਸਮਾਈਲ ਹੁੰਦੀ ਐ ਬੱਚੇ, ਬੰਦਿਆਂ ਦੇ ਅੰਦਰ ਕੀ
ਹਾਂਜੀ ਦੁਸ਼ਹਿਰੇ ਤੇ ਜਾਂਨੇ ਓ ਤੁਸੀਂ?
ਦੁਸ਼ਹਿਰੇ ਤੇ ਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਸਾਨੂੰ ਪਾਪਾ ਲੈ ਜਾਂਦੇ ਹੁੰਦੇ ਸੀ। ਤੇ ਹੁਣ ਵੱਡ ਦੇ ਓਗਯਾ ਤੇ ਹੁਣ ਉਹ ਨਾ ਧੱਕਾ ਮੁੱਕੀ ਜਿਆਦਾ ਹੁੰਦੀ ਏ ਜਿਵੇਂ ਉਹ ਅੱਗ ਲਾਂਦੇ ਨੇ ਰਾਮ ਜੀ ਰਾਵਣ ਨੂੰ ਨਾਲ ਈ ਨਾ ਬਹੁਤ ਧੱਕਾ ਪੈਂਦਾ ਉਹ ਨਾ ਹੂੰ ਭੀ, ਹਾਂ ਉਹ ਭੀੜ ਦੇਖ ਕੇ ਨਾ ਇਕਦਮ ਸਾਰੇ ਪਿੱਛੇ-ਪਿੱਛੇ ਹੁੰਦੇ ਨੇ ਤੇ ਉਹ ਦੇਖ ਕੇ ਮੈਨੂੰ ਹੋਰ ਘਬਰਾਹਟ ਹੁੰਦੀ ਐ। ਤਾਂ ਕਰਕੇ ਮੈਂ ਜਾਂਦੀ ਨੀ ਵੈਸੇ ਅ ਜਾਣਾ ਚਾਈਦਾ ਐ ਹਰ ਇੱਕ ਬੱਚੇ ਨੂੰ ਦੇਖਣਾ ਜ਼ਰੂਰ ਚਾਈਦਾ ਵੈਸੇ
ਸਾਡੇ ਤਾਂ ਇਥੇ ਸਿੰਗਰ ਜਾਂਦੇ ਹੁੰਦੇ ਨੇ ਪਿਛਲੀ ਵਾਰ ਸਾਡੇ ਆਰ ਨੇਤ ਆਇਆ ਸੀ
ਅੱਛਾ-ਅੱਛਾ, ਵਾਹ! ਮਤਲਬ ਤੁਆਡੇ ਤੋਂ ਬਹੁਤ ਰੌਣਕ ਐ ਫੇਰ ਨਈ ਸਾਡੇ ਇੱਥੇ ਕੋਈ ਸਿੰਗਰ ਵਗੈਰਾ ਤੇ ਨੀ ਬੁਲਾਔਦੇ ਓ ਤੇ ਬਾਕੀ ਓੱਦਾਂ ਮਤਲਬ ਕਿ ਸਾਰੇ ਹੁੰਦੇ ਆ ਬੰ ਬੰਦੇ ਈ ਹੁੰਦੇ ਆ ਨਾਲੇ ਜਿੱਥੇ ਰਾਮਾਇਣ ਚੱਲ ਰੀ ਰਾਮਲੀਲਾ ਹੁੰਦੀ ਆ ਉੱਥੋਂ ਹੀ ਦੇ ਹੀ ਰਾਮ ਰਾਮਜੀ ਓਰ ਆਂਦੇ ਨੇ ਤੇ ਇੱਥੇ ਫੇਰ ਓਹ ਕਰਦੇ ਨੇ ਉਹ ਬਹੁਤ ਸੋਨਾ ਉਸ ਤੋਂ ਬਾਅਦ ਆਂਦੀ ਐ ਮੇਨ ਫੈਸਟੀਵਲ ਦੀਵਾਲੀ ਅਪਾਂ ਰੰਗੋ ਮੈਂ ਤੇ ਰੰਗੋਲੀ ਬਨਾਨੀ ਆ ਅਪਣੇ ਘਰ ਵਿੱਚ ਤੁਸੀਂ ਬਣਾਂਦੇ ਓ ਅਪਣੇ ਘਰ ਰੰਗੋਲੀ?
ਅਸੀਂ ਵੀ ਬਨਾਨੇ ਆ, ਲਾਈਟਾਂ ਲਾਨੇ ਆ ਅਸੀਂ, ਨਾਲੇ ਸਾਡੇ ਨਾ ਮਹਲੇ ਚ ਏਦਾਂ ਐ ਸਾ ਸਾਰਿਆਂ ਨੂੰ ਨਾ ਮਿਠਾਈਆਂ ਦੇ ਕੇ ਆਂਦੇ ਆ ਅਸੀਂ, ਗਿਫਟ ਹੋ ਗਏ ਤਿਉਹਾ ਅ ਤੋਹਫ਼ੇ ਓਗੇ ਨਾਲੇ ਮਿਠਾਈਆਂ ਇਹ ਸਭ ਦੇ ਕੇ ਆਂਦੇ ਆ ਹੂੰ ਮੈਨੂੰ ਤਾਂ ਬਹੁ ਅੱਛਾ, ਜੀ ਸਾਡੇ ਇੱਧਰ ਵੀ ਬਹੁਤ ਨਾਲੇ ਬਜ਼ਾਰ ਜਾਓ ਬਜ਼ਾਰ ਦਾ ਤੇ ਮੈਨੂੰ ਰੌਣਕ ਈ ਬੜੀ ਪਸੰ ਪਸੰਦ ਐ, ਇੰਨੀ ਮਤਲਬ ਕਿ ਇੰਨਾ ਸਭ ਕੁਛ ਹੁੰਦਾ ਐ
ਹਾਂਜੀ,
ਹੂੰ ਮੈਂ ਤੁਹਨੂੰ ਬੈਕ ਕਾਲ ਕਰਾਂ ਤੁਹਾਡੇ ਦੇਰ ਤੱਕ ਐਕਚੁਲੀ ਨਾ ਕੋਈ ਆਇਆ ਸਾਡੇ ਘਰੇ, ਮੈਂ ਕਰਦੀ ਹਾਂ ਠੀਕ ਆ ਫੇਰ ਆਪਾਂ ਡਿਸਕਸ ਕਰਦੇ ਏ ਫੈਸਟੀਵਲ ਬਾਰੇ ਠੀਕ ਹੈ ਸਤਿ ਸ੍ਰੀ ਅਕਾਲ ਜੀ